ਹੈਲੋ।
ਸਸ ਸ਼੍ਰੀ ਕਾਲ ਭਾਅਜੀ ਹੋਰ ਕੀ ਹਾਲ ਚਾਲ ਐ?
ਹਾਂਜੀ ਵਧੀਆ ਤੁਸੀਂ ਦੱਸੋ?
ਬਸ ਠੀਕ ਹਾਂਜੀ ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਐ?
ਬਸ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਏਥੇ ਸਬ ਠੀਕ?
ਹਾਂਜੀ-ਹਾਂਜੀ ਏਥੇ ਵੀ ਸਭ ਵਧੀਆ ਜੀ ਚੜ੍ਹਦੀ ਕਲਾ ਹੋਰ ਤੁਸੀਂ ਦੱਸ ਸੋ ਕਿੱਦਾਂ ਚੱਲਦੀ ਪਈ ਸਟੱਡੀ?
ਸਟੱਡੀ ਬਸ ਇਦਾ ਜੂਨ ਹਾਂਜੀ ਵੇਲੇ ਬੈਠੇ ਆ ਘਰ ਜੂਨ ਦਾ ਮੀਨਾ ਤੁਹਾਂਨੂੰ ਪਤਾ।
ਹੋਲੀਡੇਜ਼ ਹੋਮਵਰਕ ਹੋ ਗਿਆ?
ਹਂਜੀ, ਔ ਤਾਂ ਹੋ ਗਿਆ ਸਾਰਾ।
ਚਲੋ ਵਧੀਆ ਗੱਲ ਐ। ਹਾਂਜੀ ਮੈਂ ਪੁੱਛ ਰੀ ਸੀ ਭਾਜੀ ਔ ਸੀ ਨਾ ਬਸ ਸੋਚ ਰੇ ਸੀਗੇ ਕਿਤੇ ਘੁੰਮਨ ਜਾਨ ਦਾ। ਬੱਚੇ ਵੀ ਕੈ ਰੇ ਨੇ ਜਾਨਾਜਾਨਾਤੇ ਹੁਨ ਸਮਝ ਨੀ ਆਂਦਾ ਪਿਆ। ਅਸੀ ਕਿ ਕਿਥੇ ਜਾਈਏ ਕਿੱਥੇ ਯਾਨੀ ਕਿ ਠੰਡੀ ਜਗਾ ਹੋਵੇ। ਬੱਚੇ ਵੀ ਖੁਸ਼ ਹੋ ਜਾਨ ਮੌਸਮ ਵੀ ਠੰਡਾ ਹੋਵੇ ਵੈਦਰ ਵੀ ਕੂੱਲਕੂੱਲ ਹੋਵੇ। ਕੀ ਬੱਚੇ ਖੁਸ਼ ਹੋ ਜਾਨਇੱਥੇ ਤਾਂ ਜਿਵੇਂ ਇਸ ਟਾਈਮ ਕਿੰਨੀ ਗਰਮੀ ਪੈ ਰੀਐ। ਗਰਮੀ ਕਰਕੇ ਸਾਰੇ ਬਿਮਾਰ ਹੋਰੇ ਕੋਈ ਕਿਸ ਸੀਜ਼ਨ ਕੋਈ ਕਿੱਦਾਂ ਕੋਈ ਕਿੱਦਾਂ। ਠੰਡਾ ਕੋਈ ਇਲਾਕਾ ਹੋਵੇ ਜਿੱਥੇ ਘੁੰਮ ਵੇਖ ਕੇ ਵੀ ਆਈਏ ਜਗ੍ਹਾ ਵੀ ਦੇਖਨ ਵਾਲੀ ਹੋਵੇ। ਤੇ ਠੰਡ ਵੀ ਹੋਵੇ ਜੇ ਬਰਫ਼ ਨਾ ਵੀ ਪੈਂਦੀ ਹੋਵੇ ਠੰਡ ਵਗੈਰਾ ਹੋਵੇ। ਥੇ।
ਹਂਜੀ, ਹਂਜੀ।
ਕੋਈ ਹੈਗੀ ਜਗਾ ਏਦਾਂ ਤੁੱਡੇ ਦਿਮਾਗ ਦੇ ਵਿੱਚ ਕੀ ਤੁਸੀਂ ਦੱਸੋਗੇ ਸਾਨੂੰ ਜ਼ਰਾ।
ਜਗ੍ਹਾ ਤਾਂ ਵੇਖੋ ਬੜੀਆ ਨੇ ਜਿਵੇਂ ਤੁਸੀਂ ਸ਼ਿਮਲਾ ਵਗੈਰਾ ਦਾ ਨਾਮ ਸੁਨਿਆ ਹੋਨਾ।
ਹਂਜੀ ਸ਼ਿਮਲੇ ਦਾ ਤਾਂ ਸੁਨਿਆ ਜੀ।
ਓ ਤੁਨੂੰ ਤੁਸੀਂ ਫੋਟੋਆਂ ਬੜੀ ਵੇਖੀਆਂ ਫੋਨ ਚ ਵੀ ਕਿੰਨੀ ਬਰਫ਼ ਪੈਂਦੀ ਉੱਥੇ।
ਹਾਂ ਬਰਫ਼ ਵੀ ਪੈਂਦੀ ਉੱਥੇ ਸ਼ਿਮਲੇ ਤਾਂ।
ਕਿੰਨੇ ਯਾਤਰੀਆਂ ਨਾਲ ਜਾਂਦੇ ਨੇ ਲੋਕੀ ਵੀ ਘੁੰਮਣ ਵਗੈਰਾ।
ਹਂਜੀ।
ਹੂੰ ਹੁਨਸਾਡੀ ਪਿੱਛੇ ਟ੍ਰਿਪ ਹੋਈ ਸੀ ਕੋਲੇਜ ਸਟੂਡੈਂਟ ਦੀ ਵੀ ਕੋਲੇਜ ਟ੍ਰਿਪ ਸੀ। ਤੇ ਮਤਲਬ ਉੱਥੇ ਅਸੀਂ ਫੇਰ ਸਾਡੀ ਟਰਿਪ ਲੱਗੀ ਸ਼ਿਮਲੇ ਦੀ।
ਹਂਜੀ।
ਬਸ ਉੱਥੇ ਗਏ ਸੀ ਤੇ ਐਈਔ ਟੈਮ ਸੀ ਇੱਥੇ ਮਤਲਬ ਬਰਫ਼ ਪੈਗੀ ਸੀ।
ਅੱਛਾ।
ਤੇ ਮਤਲਬ ਸਾਰੇ ਦੋਸਤ ਵਗੈਰਾ ਗੈ ਹੋਏਸੀ। ਤੇ ਉੱਥੇ ਨਾ ਜਿਵੇਂ ਹੁੰਦਾ ਨਾ ਬਈ ਸ਼ਿਮਲੇ ਅਗਰ ਮੰਨ ਤੁਸੀਂ ਗਏਔ। ਉੱਥੇ ਤੁਹਾਨੂੰ ਬੜੇ ਔ ਮਿਲਨਗੇ ਬਈ ਜਿੱਥੇ ਪਹਾੜੀ ਹੁੰਦੇ ਨਾ ਤੁੱਨੂੰ ਪਤਾ ਹੋਨਾ ਡਰੈਸਿੰਗਸੈਂਸ ਈ ਮਤਲਬ ਥੋੜਾ ਅਲੱਗ ਹੁੰਦੈ ਡਰੈਸਿੰਗ ਕਲਚੱਰ।
ਹਾਂ ਹਾਂ ਜਿੱਥੇ ਔ ਮੈਂ ਤਾਂ ਇੱਕ ਫਿਲਮ ਵੀ ਦੇਖੀ ਸੀਗੀ। ਮੈਂਨੂੰ ਹੁਨ ਫਿਲਮ ਦਾ ਨਾਮ ਨੀ ਯਾਦ ਆ ਰਿਆ। ਮਾਲ ਰੋਡ ਦਾ ਵਿਊ ਬਨਿਆ ਹੋਇਐ। ਉੱਥੇ ਪਿੱਛੇ ਵੱਡੀ ਸਾਰੀ ਕਲੋਕ ਬਨੀ ਹੋਈ ਐ। ਮਾਲ ਰੋਡ ਤੇ ਸੋ ਟੀ ਵਗੈਰਾ ਵੀ ਮਿਲਦੀ ਐ। ਉਥੇ ਆਈ ਥਿੰਕ ਫੋਟੋਜ਼ ਵੀ ਕਲਿਕ ਹੁੰਦੀਆਂ ਵਧੀਆ ਤੋਂ ਵਧੀਆ। ਧੀਆ ਔਰ ਓਧਰ ਦਾ ਸਾਰਾ ਨਾ ਵਿਊ ਬੋਤ ਅੱਛਾ ਆਂਦੈ।
ਹਂਜੀ, ਹਂਜੀ ਵਿਊ ਤੋਂ ਦੇਖੋ ਜੀ ਇੱਥੇ ਹੈ ਈ ਵਧੀਆ।
ਹਂਜੀ।
ਪਹਾੜ ਤਾਂ ਹੈ ਹੀ ਨੀ ਚਾਰੋ ਤਰਫ ਤੇ ਉੱਤੇ ਬਰਫ਼ ਬਰਫ਼ ਸਨੋਫਾਲ ਹੋ ਰਹੀ ਔ ਤੇ। ਕਿਨਾ ਵਧੀਆ ਨਜ਼ਾਰਾ ਹੁੰਦਾ ਉੱਥੇ ਹੂੰ। ਉੱਥੇ ਇੱਕ ਉਹ ਹੁੰਦਾ ਡਰੈਸਿੰਗ ਕਲਚੱਰ ਸ਼ਿਮਲਾ ਚ ਇੱਕ।
ਹਂਜੀ।
ਤੇ ਨਾ ਉੱਥੇ ਨਾ ਮਤਲਬ ਨਾ। ਜਿੰਨੇ ਮਤਲਬ ਨਵੇਂ ਆਂਦੇ ਨੇ ਬੰਦੇ ਉਹ ਕੈਂਦੇ ਬਈ ਉਨਾਂ ਨੂੰ ਜ਼ਰੂਰ ਟਰਾਈ ਕਰਨਾ ਚੈਦਾ ਮਤਲਬ ਨਾ ਉੱਥੇ ਸਾਰੇਆਂ ਵਿਕਾਆਸੇ ਹੀ ਹੁੰਦੇ ਨੇ ਕਲਚਰ। ਡਰੈਸਿੰਗ ਮਤਲਬ ਕੱਪੜੇ ਵੀ ਬਣਦੇ ਨੇ।
ਅੱਛਾ ਜੀ।
ਹਾਂ ਜਿਵੇਂ ਮੰਨ ਲੋ ਕਪਲ ਦਾ ਅਲੱਗ ਹੋ ਗਿਆ ਕ ਡਰੈਸਿੰਗ ਵੋ ਕੱਪੜੇ।
ਹਾਂਜੀ।
ਮੰਨ ਲੋ ਬੱਚਿਆਂ ਦੇ ਵੀ ਅਲੱਗ ਬਣਾਇਆ ਹੁੰਦਾ ਉਨਾਂ ਨੇ ਵੀ ਹਾਂ ਬਈ ਤੁਸੀਂ ਵੀ ਪਾਓ ਸਾਰੇ। ਐਜੋਏ ਕਰੋ।
ਅੱਛਾ ਫੇਰ ਓ ਤਾਂ ਅ ਰੈਂਟ 'ਤੇ ਈ ਮਿਲਦੇ ਹੋਣਗੇ ਨਾ ਉਨਾਂ ਦੇ ਜੇੜੀ ਡਰੈਸਿਸ ਕਲਚਰ ਵਗੈਰਾ ਹੈਗੀ ਐ।
ਹੂੰ ਰੈਂਟ 'ਤੇ ਮਿਲਦੇ ਨੇ 'ਤੇ ਬਾਕੀ 'ਤੇ ਡਿਸ਼ਿਸ ਵੀ ਬੜੀ ਸਵਾਦ ਹੁੰਦੀਆਂ ਨੇ ਉੱਥੇ ਫੇਮਸ ਡਿਸ਼ ਹੈਗੀ ਏ ਮੈਨੂੰ ਨਾਮ ਨੀ ਯਾਦ ਆ ਰੇਆ
ਹਾਂਜੀ।
ਜਿਵੇਂ ਸਾਡੇ ਐਥੇ ਮੋਮੋਸ ਹੁੰਦੇ ਨੇ ਨਾ
ਹਾਂਜੀ।
ਉਵੇਂ ਨਾ ਉੱਥੇ ਕੋਈ ਡਿਸ਼ ਹੈਗੀ ਏ ਸ਼ਿਮਲੇ 'ਚ ਬੜੀ ਮਸ਼ਹੂਰ ਪਾੜਾਂ ਦੀ ਓ ਨਾਮ ਨੀ ਯਾਦ ਆ ਰੇਆ ਓ ਮਤਲਬ ਕੈਂਦੇ ਵੀ ਓ ਜ਼ਰੂਰ ਟਰਾਏ ਕਰੋ ਜੋ ਵੀ ਜਾਏਗਾ ਉੱਥੇ ਪਾੜਾਂ 'ਚ ਸ਼ਿਮਲਾ ਵਗੈਰਾ ਚ, ਹਾਂਜੀ ਮਨ, ਮਤਲਬ ਬੜੀ ਸਵਾਦ ਜੀ ਹੁੰਦੀ ਏ।
ਠੀਕ ਐ, ਭਾਜੀ ਠੀਕ ਐ।
'ਤੇ ਜਿਵੇਂ ਹੁਣ ਸ਼ਿਮਲੇ ਤੁਸੀਂ ਗਏ ਓ ਨਾ।
ਹਾਂਜੀ।
ਉੱਥੇ ਨਾ ਇੱਕ ਫਲਾ ਅ ਵੈਲੀ ਓ ਫਲਾਵਰਸ ਆਂਦੀ ਏ ਸ਼ਿਮਲੇ 'ਚ ਈ।
ਹਾਂਜੀ-ਹਾਂਜੀ ਸੁਣਿਆ ਉਇਆ ਵੈਲੀ ਓ ਫਲਾਵਰਸ।
ਹਾਂ ਸ਼ ਸ਼ਿਮਲੇ ਤੋਂ ਦੋ-ਤਿੰਨ ਕਿਲੋਮੀਟਰ ਈ ਦੂਰ ਏ।
ਠੀਕ ਐ।
ਹੂੰ 'ਤੇ ਅਸੀਂ ਸਾਰੇ ਉੱਥੇ ਗਏ ਸੀ ਕੋਲੇਜ ਸਟੂਡੈਂਟ 'ਤੇ ਟ੍ਰਿਪ ਸਾਡੀ ਲੱਗੀ ਸੀ।
ਅੱਛਾ ਜੀ।
'ਤੇ ਇੰਨਾ ਵਧੀਆ ਨਜ਼ਾਰਾ ਅਸੀਂ ਵੇਖਿਆ ਮਤਲਬ ਇੰਨੇ ਸਾਰੇ ਫੁੱਲ ਐਵੇ ਲੈਨ 'ਚ ਲੱਗੇ। ਊਰੇ ਜਿਵੇਂ ਓ ਹੁੰਦਾ ਨਾ ਜਿਵੇਂ ਮੰਨ ਲੋ ਕਿ ਖੇਤ ਹੈਗਾ
ਹੂੰ-ਹੂੰ-ਹੂੰ-ਹੂੰ।
ਡਿਵਾਈਡ ਹੋਏ ਪਏ ਨੇ ਖੇਤ ਅਪਾਰਟਮੈਂਟ ਵਿਚ ਉਵੇਂ ਮਤਲਬ ਬੜੇ ਸਾਰੇ ਫੁੱਲ ਹੈਗੇ ਸੀ, ਅਲਗ-ਅਲੱਗ ਕਲਰ ਦੇ।
ਹਾਂਜੀ।
ਹੂੰ ਮਤਲਬ ਬੜੀ ਵਧੀਆ ਜਗਾ ਐ ਸ਼ਿਮਲਾ ਘੁੰਮਣ ਵਾਸਤੇ ਹੁਣ ਐਸ ਟਾਈਮ ਤਾਂ ਬੋਤ ਵਧੀਆ ਹੈਗਾ ਐ। ਹੂੰ ਸਨੋਫੋਲ ਵੀ ਪੈ ਰੀ ਹੁੰਦੀ ਏ।
ਯਾ, ਯਾਨੀ ਕੇ ਮੌਸਮ ਵੀ ਠੰਡਾ 'ਤੇ ਉੱਥੇ ਯਾਨੀ ਕਿ ਰੂਮਸ ਵਗੈਰਾ ਮਿਲ ਜਾਂਦੇ ਨੇ ਗੁਰਦੁਆਰਾ ਸੇਅਮ 'ਚ ਰੂਮ ਮਿਲ ਜੇਗਾ ਜਾਂ ਫਿਰ ਸਾਨੂੰ ਹੋਟਲ ਵਗੈਰਾ 'ਚ ਰੂਮ ਲੈਣਾ ਪਏਗਾ?
ਵੇਖੋ ਜੀ ਹੁਣ ਟਾਈਮ ਹੈਗਾ ਜੂਨ ਦਾ ਤੁਹਾਨੂੰ, ਤੁਹਾਨੂੰ ਪਤਾ ਐ ਬਈ ਸਾਰੇ ਬੱਚੇ ਤਾਂ ਵੇਲੇ ਨੇ ਮਾਂ ਪਿਓ ਵੀ ਕੈਂਦੇ ਨੇ ਵੀ ਹਾਂ ਘੁੰਮਾਣ ਚਲੀਏ, ਹੁਣ ਉੱਥੇ ਭੀੜ ਦਾ ਵੇ ਖੋ ਹੋਣੀ ਏ ਬੜੀ।
ਹਾਂਜੀ।
ਹੁਣ ਜਿਵੇਂ ਗੁਰਦੁਆਰੇ ਦਾ ਹੈਗਾ ਨਾ ਓ ਕਮਰਾ ਨਾ ਐਜ ਯੂਜਅਲ ਜੇੜਾ ਹੋਟਲ ਹੁੰਦੇ ਨੇ ਉਨਾਂ ਦੇ ਨਾ ਸਸਤਾ ਮਿਲ ਜਾਂਦਾ ਕਮਰਾ ਗੁਰਦੁਆਰੇ ਦਾ।
ਠੀਕ ਐ ਜੀ।
ਹੁਣ ਜ਼ਿਆਦਾਤਰ ਮਤਲਬ ਓਫ ਓ ਕਮਰੇ ਨਾ ਭਰੇ ਈ ਹੋਣਗੇ ਗੁਰਦੁਵਾਰੇ ਦੇ। 'ਤੇ ਬਾਕੀ ਤੁਹਾਨੂੰ ਟੈਂਸ਼ਨ ਲੈਣ ਦੀ ਲੋੜ ਨੀ ਐ ਬਾਰ ਵੀ ਹੋਟਲ ਵਗੈਰਾ ਹੈਗੇ ਨੇ ਤੁਸੀਂ ਉੱਥੇ ਲੈ ਸਕਦੇ ਓ ਕਮਰੇ ਵਗੈਰਾ।
ਅੱਛਾ ਜੀ।
ਹਾਂਜੀ।
ਫੇਰ ਤਾਂ ਵਧੀਆ ਤੇ ਖਾਣ ਪੀਣ ਤਾ ਨੀ ਬੱਚਿਆਂ ਦੀ ਦਿੱਕਤ ਆਏਗੀ ਬ੍ਰੇਕਫਾਸਟ ਲੰਚ ਵਗੈਰਾ,
ਨਹੀਂ-ਨਹੀਂ, ਨਹੀਂ-ਨਹੀਂ, ਬਿਲਕੁਲ ਵੀ ਨਹੀ ਉੱਥੇ ਖਾਣ ਪੀਣ ਦਾ ਮਤਲਬ, ਬੜਾ ਵਧੀਆ ਉਹਨੇ ਕੀਤਾ ਹੈ ਪ੍ਰੋਗਰਾਮ ਵਗੈਰਾ,
ਠੀਕ ਹੈ।
ਜਿਵੇਂ ਸਾਡੇ ਇਥੇ ਰੇੜੀ ਤੇ ਮਿਲ ਜਾਂਦੇ ਨਾ ਗੋਲੋਪੇ ਵਗੈਰਾ ਉਹ ਇੱਥੇ ਬੜਾ ਕੁਛ ਹੈਗਾ ਹੈ। ਹਰ ਇੱਕ ਚੀਜ਼ ਹੈਗੀ ਨਵੀਂ ਤੋਂ ਨਵੀਂ।
ਅੱਛਾ ਜੀ ਫੇਰ ਤਾਂ ਉੱਥੇ ਬੰਦਰ ਵੀ ਬਹੁਤ ਹੋਣਗੇ ਜਿਵੇਂ ਪਹਾੜੀ ਇਲਾਕਾ ਹੈਗਾ।
ਹਾਂਜੀ ਉਹ ਤਾਂ ਹੈ ਜੀ ਪਹ ਪਹਾੜੀ ਇਲਾਕਾ ਬੰਦਰ ਤਾਂ ਹੋਣੇ ਹੀ ਨੇ।
ਹਾਂਜੀ।
ਉੱਥੇ ਬਸ ਉਹ ਲੰਗੂਰ ਵਗੈਰਾ ਓਧਰ ਜਾ ਰਹੇ ਹੀ ਹੁੰਦੇ ਨੇ। ਕਈ ਵਾਰ ਪੈ ਵੀ ਜਾਂਦੇ ਨੇ ਹੂੰ ਬਾਕੀ ਹੋਰ, ਤੁਸੀਂ ਜਗ੍ਹਾ ਦਾ ਲਾ-ਲਾ ਲਓ ਜਿਵੇਂ ਪਹਿਲਗਾਮ ਵਗੈਰਾ ਹੋ ਗਿਆ। ਉੱਥੇ, ਪਾਕਿਸਤਾਨ ਦੇ ਬੋਡਰ ਦੇ ਕੋਲ ਹਾਂ ਜੰਮੂ ਦੇ ਕੋਲ।
ਠੀਕ ਹੈ ਜੀ।
ਉਹੀ ਬੜੀ ਵਧੀਆ ਜਗ੍ਹਾ ਹੈਗੀ ਹੈ ਇਸ ਟਾਈਮ ਘੁੰਮਣ ਵਾਸਤੇ ਉੱਥੇ ਹਾਂਜੀ ਉੱਥੇ ਵੀ, ਹਾਂ ਸਾਰਾ ਸਾਲ ਠੰਡਾ ਹੀ ਰਹਿੰਦਾ ਬਸ ਜਿਵੇਂ ਹੁਣ ਜੂਨ ਵਗੈਰਾ ਹੋ ਗਿਆ ਨਾ ਥੋੜ੍ਹਾ ਘੱਟ ਜੇ ਗਾ ਮੌਸਮ। ਠੰਡਕਾ ਘੱਟ ਜਏਗਾ ਬਾਕੀ ਆ ਠੰਡਕ ਰਹਿੰਦੀ ਹੈ, ਹੂੰ।
ਬੱਚਿਆਂ ਦੇ ਸਵੈਟਰ ਆਪਣੇ ਸਵੈਟਰ ਨਾਲ ਲੈ ਕੇ ਜਾਣੇ ਪੈਣਗੇ ਹਨਾ ਕੈਰੀ ਕਰਨੇ ਪੈਣਗੇ, ਠੀਕ ਹੈ ਜੀ ਠੀਕ ਹੈ।
ਹੁਣ ਜੇ ਮਤਲਬ ਤੁਸੀਂ ਪਹਿਲਗਾਮ ਜਾਓਗੇ ਨਾ,
ਹਾਂਜੀ।
ਉੱਥੇ ਵੀ ਤੁਹਾਨੂੰ ਮਤਲਬ ਉੱਥੋਂ ਦੇ ਲੋਕ ਵੀ ਬੜੇ ਵਧੀਆ ਨੇ ਅਗਰ ਮੰਨ ਲਉ ਤੁਹਾਨੂੰ ਉੱਥੇ ਕੋਈ ਹੋਟਲ ਵਗੈਰਾ, ਜੇ ਕਮਰਾ ਨਹੀ ਮਿਲਦਾ,
ਹਾਂਜੀ।
ਉੱਥੇ ਲੋਕੀ ਬੜੇ ਵਧੀਆ ਨੇ ਉਹ ਨਾ ਉਹਨੂੰ ਆਪਣੇ ਘਰ ਹੀ ਮਤਲਬ ਰੈਸਟ ਕਰਨ ਵਾਸਤੇ ਕਹਿ ਦੇਣਗੇ ਵੀ ਇੱਥੇ, ਬਈ ਆ ਜਾਓ ਉਹ ਕੋਈ ਫੀਸ ਨਹੀ ਲੈਣਗੇ।
ਅੱਛਾ ਜੀ ਇਹਕਿ ਉੱਧਰ ਦੇ ਲੋਕ ਇੰਨੇ ਚੰਗੇ ਨੇ। ਅੱਛਾ ਫੇਰ ਤਾਂ ਹੋਰ ਕੀ ਚਾਹੀਦਾ।
ਹੂੰ ਤੇ ਨਾਲ-ਨਾਲ ਉਹਨਾਂ ਦੇ ਤੁਹਾਨੂੰ ਪਤਾ ਪਹਾੜਾਂ ਚ ਕਿੰਨੀ ਬੱਕਰੀਆਂ ਵਗੈਰੀਆਂ ਹੁੰਦੀਆਂ ਨੇ।
ਹਾਂਜੀ-ਹਾਂਜੀ।
ਪਾਲੀ ਤਾਂ ਹੁੰਦੀ ਹੈ ਮਤਲਬ ਬਹੁਤ ਸਾਰੀ,
ਠੀਕ ਐ।
ਹੂੰ ਤੇ, ਮੰਨ ਲਓ ਤੁਸੀਂ ਇੱਕ ਤਾਂ ਹੱਥ ਰੁਕਕੇ ਉਹਨਾ ਤੇ ਨਾ ਉਹ ਤੁਹਾਨੂੰ ਆਪੇ ਕਹਿਣਗੇ ਵੀ ਆਓ ਤੁਹਾਨੂੰ ਇੱਕ ਜਗ੍ਹਾ, ਘੁਮਾਣ ਲੈ ਚਲੀਏ ਪਹਾੜਾਂ ਚ ਹੀ,
ਅੱਛਾ ਜੀ।
ਹੂੰ ਤੇ ਫੇਰ ਉਹ ਲੈ ਕੇ ਜਾਣਗੇ ਤੁਹਾਨੂੰ ਇੱਕ ਉੱਥੇ ਜਗ੍ਹਾ ਦਾ ਨਾਮ ਯਾਦ ਆ ਰਿਹਾ ਉੱਥੇ ਨਾ, ਜੇ ਪਹਾੜ ਤੋਂ ਨਦੀ ਆ ਰਹੀ ਹੁੰਦੀ ਹੈ ਨਾ,
ਹਾਂਜੀ।
ਉਹਦੇ ਕਿਨਾਰੇ ਨਾ ਲੈ ਕੇ ਜਾਣਗੇ ਤਾਂ ਉੱਥੇ ਨਾ ਮਤਲਬ ਬੜੀ ਹਰਿਆਲੀ ਜੀ ਵੀ ਹੁੰਦੀ ਹੈ ਨਾ, ਤੁਹਾਨੂੰ ਮਤਲਬ, ਤੁਹਾਡੀ ਮਤਲਬ ਖੁਸ਼ੀ ਬੜੀ ਹੋ ਗਈ ਤੁਹਾਨੂੰ ਇੰਨਾ ਸੁੰਦਰ ਨਜ਼ਾਰਾ ਮੈਂ ਕਦੀ ਨੀ ਵੇਖਿਆ ਜ਼ਿੰਦਗੀ ਚ, ਉਹ ਵੀ ਬੜੀ ਵਦੀਆ ਜਗ੍ਹਾ ਏ। ਹੂੰ‌, ਜਿੱਥੇ ਬਰਫ਼ ਦੇ ਪਹਾੜ ਹੋਨਗੇ, ਨਾਲ ਨਦੀ ਵੈਅ ਰੀ ਹੋਏਗੀ। ਤੇ ਨਾ, ਮਤਲਬ, ਹਰਿਆਲੀ ਹੋਏਗੀ ਉੱਥੇ।
ਠੀਕ ਐ ਭਾਜੀ, ਠੀਕ ਐ ਜੀ।
ਬੜੀ ਵਦੀਆ ਜਗ੍ਹੈ।
ਠੀਕ ਐ।
ਹੂੰ, 'ਤੇ ਉੱਥੇ ਇੱਕ ਜਿਵੇਂ ਬੂਟ ਕੈਂਪ ਹੁੰਦੇ ਨਾ, ਛੋਟੇ-ਛੋਟੇ।
ਹਾਂਜੀ।
ਓ ਤੁਸੀਂ ਉੱਥੇ ਬਨਾ ਕੇ ਆਪਨਾ ਮਤਲਬ ਬੈਅ ਵੀ ਸਕਦੇ, ਜਿਵੇਂ ਕੈਂਪ ਵਗੈਰਾ ਲਾ ਕੇ ਬੈਅ ਗੇ‌।
ਅੱਛਾ ਜੀ।
ਹੂੰ‌, ਮਤਲਬ ਉੱਥੇ ਮਤਲਬ ਅਲਾਓ ਹੈਗੈ, ਬਈ ਤੁਸੀਂ ਆਰਾਮ ਨਾਲ ਜੋ ਕਰਨੈ ਕਰ ਸਕਦੇ ਓ। ਹੂੰ, ਤੇ ਉੱਥੇ ਹੁਨ ਐ ਵੀ ਏ। ਬਈ ਨਾ, ਇੱਕ ਨਵਾਂ ਸਿਸਟਮ ਵੀ ਉਨਾਂ ਨੇ ਕਰਤਾ, ਬੀ ਜਿਵੇਂ ਕਈ ਲੋਕ ਗੰਦ-ਗੁੰਦ ਪਾ ਦਿੰਦੇ ਸੀ ਨਾ।
ਹਾਂਜੀ।
'ਤੇ ਉਨਾਂ ਨੇ ਮਤਲਬ, ਉੱਥੇ ਇੱਕ ਡਸਟਬਿਨ ਵਗੈਰਾ ਹੁੰਦੇ ਨਾ, ਬੜੇ ਵੱਡੇ-ਵੱਡੇ-ਵੱਡੇ ਬਨਾਤੇ ਨੇ, ਬਈ ਕੋਈ ਜਾਦਾ ਗੰਦ ਨਾ ਪਏ।
ਹਾਂ, ਜਿਨਾਂ ਤੇ ਲਿਖਿਆ ਹੁੰਦਾ ਯੂਜ਼ ਮੀ ਯੂਜ਼।
ਹੂੰ- ਹੂੰ, ਹਾਂਜੀ- ਹਾਂਜੀ।
ਠੀਕ ਐ।
'ਤੇ ਇੱਕ ਦੂਸਰੀ ਜਗ੍ਹਾ ਐ ਹੋ ਗਈ, ਹੁਨ ਇੱਕ ਤੁਸੀਂ ਓ ਲਾ ਲਓ। ਏਅ ਮਸੂਰੀ ਲਾ ਲਓ।
ਅੱਛਾ ਜੀ, ਮਨਸੂਰੀ ਵੀ ਵਦੀਆ ਸਥਾਨ ਐ, ਸੁਨਿਆ ਐ ਬੋਤ ਇਸ ਬਾਰੇ, ਠੀਕ ਐ।
ਮਸੂਰੀ ਮਤਲਬ ਐਹ, ਉਨੂੰ ਕੈਂਦੇ ਨੇ ਪਹਾੜਾਂ ਦੀ ਰਾਣੀ।
ਅੱਛਾ, ਪਹਾੜਾਂ ਦੀ ਰਾਣੀ ਕੈਂਦੇ ਮਨਸੂਰੀ ਨੂੰ?
ਹਾਂਜੀ, ਉੱਥੇ ਮਤਲਬ ਗੁਰਦੁਆਰਾ ਵੀ ਹੈਗਾ ਐ। ਤੇ ਮਤਲਬ ਬੜੇ ਹੋਟਲ ਵੀ ਵਦੀਆ ਨੇ, ਹਰ ਇੱਕ ਚੀਜ਼ ਮਤਲਬ ਉੱਥੇ ਹਰ ਇੱਕ ਚੀਜ਼ ਵਦੀਆ ਐ।
ਅੱਛਾ ਜੀ।
ਹੂੰ, ਉੱਥੇ ਬੜੀ ਚੀਜ਼ਾਂ ਐ ਘੁੰਮਣ ਵਾਸਤੇ।
ਠੀਕ ਐ ਭਾਜੀ, ਠੀਕ ਐ।
ਹੂੰ ਜਿਵੇਂ ਮੰਨ ਲਓ ਹੁਨ ਉੱਥੇ ਗੁਰਦੁਆਰਾ ਹੈਗੈ, ਅਸੀਂ ਗਏ ਸੀ ਪਿੱਛੇ ਸਾਲ ਪਹਿਲੇ।
ਹਾਂਜੀ।
'ਤੇ ਉਥੇ ਗੁਰਦਵਾਰੇ ਆਲੇ ਵੀ ਬੜੇ ਵਦੀਆ ਨੇ, ਫੈਸਿਲਿਟੀਜ਼ ਦਿੰਦੇ ਨੇ ਸਾਰੀ, ਮਤਲਬ ਕਮਰਾ ਤੁਹਾਨੂੰ ਕਈ ਵਾਰ ਫਰੀ ਵੀ ਦੇ ਦਿੰਦੇ ਨੇ।
ਅੱਛਾ ਜੀ। ਵੈਸੇ ਨਈ ਤਾਂ ਅੱਜ ਦੇ ਇੰਨੀ ਮਹਿੰਗਾਈ ਦੇ ਸਮੇਂ 'ਚ, ਕੋਈ ਕਮਰਾ ਫਰੀ ਦਿੰਦਾ ਨੀ ਐ, ਕੋਈ ਵਿਰਲਾ ਈ ਹੋਏਗਾ ਜੇੜਾ ਦੇ ਦੇਗਾ ਤੁਹਾਨੂੰ।
ਹੂੰ। ਬਾਕੀ ਉੱਥੇ ਘੁੰਮਣ ਦੀ ਬੜੀ ਜਗ੍ਹਾ ਵਦੀਆ ਨੇ।
ਠੀਕ ਐ।
ਹੂੰ, ਮਤਲਬ ਜਿਵੇਂ ਤੁਸੀਂ ਹੋਟਲ ਵਗੈਰਾ ਲਓਗੇ ਨਾ, ਚਾਹੇ ਮਨ ਲੈਣਾ ਵੀ ਹੋਟਲ।
ਹਾਂਜੀ।
'ਤੇ ਤੁਹਾਨੂੰ ਓ ਨਾਲ ਈ ਨਾ, ਥੱਲੇ ਕੋਈ ਜਿਵੇਂ ਹੋਟ ਵੋਟਰ ਹੁੰਦੈ ਨਾ, ਸਵੀਮਿੰਗ ਪੂਲ ਬਨਿਆ ਹੈਗਾ, ਹੋਟ ਵੋਟਰ ਆਲਾ।
ਹਾਂਜੀ।
ਮਤਲਬ, ਬੱਚਿਆਂ ਸਤੇ ਬਨਿੰਆ ਹੁੰਦਾ ਨਾ, ਜਿਵੇਂ ਬੱ
ਹਾਂਜੀ-ਹਾਂਜੀ ਭਾਜੀ, ਏਹ ਤਾਂ ਹੈਗਾ। ਪਤਾ ਨੀ ਰਿਜੂਅਲ ਕੋਰਸ ਸਾਰੀ ਜਗ੍ਹਾ ਹਾਂ ਬੱਚਿਆਂ ਦੇ ਸੋਚ ਕੀ ਸੁਨਣਾ ਪੈਂਦਾ ਬੱਚਿਆਂ ਲਈ ਸਭ ਕੁੱਛ ਕਰ ਰਹੇ ਹਾਂ ਤੇ ਫੇਰ ਬ ਨਾਲੇ ਸੋਚ ਕੇ ਨਿਕਲਣਾ ਪੈਂਦਾ, ਉਹ ਤੇ ਹੈ ਠੀਕ ਹੈ ਯਾਨੀ ਕਿ ਇੱਥੇ ਵੀ ਫੇਰ ਜਿਹੜਾ ਮੌਸਮ ਮੌਸਮ ਹੋਏਗਾ ਜ਼ਿਆਦਾ ਠੰਡਾ ਹੋਣ ਦੀ ਵਜ੍ਹਾ ਨਾਲ ਫੇਰ ਇੱਥੇ ਸਾਨੂੰ ਸਵੈਟਰ-ਸਵੂਟਰ ਨਾਲ ਹੀ ਲੈ ਕੇ ਜਾਣੇ ਪੈਣਗੇ ਨਾ ਬੱਚਿਆਂ ਦੇ।
ਹਾਂਜੀ ਇਹ ਤੇ ਹੈ ਜੀ ਵੇਖੋ ਲੈ ਕੇ ਤਾਂ ਜਾਣੇ ਪੈਣਗੇ।
ਹਾਂ, ਮੈਂ ਸੋਚਿਆ ਮਨਸੂਰੀ ਥੋੜਾ ਮੌਸਮ ਘੱਟ ਠੰਡਾ ਹੁੰਦਾ ਐ ਚਲੋ ਨੋਰਮਲ ਕੱਪੜੇ ਚੱਲ ਜਾਣਗੇ, ਬਟ ਨੋਰਮਲ ਕੱਪੜਿਆਂ ਨਾਲ ਚੱਲਣਾ ਨਹੀਂ ਹੈ। ਸਵੈਟਰ ਹੀ ਸਾਨੂੰ ਕੈਰੀ ਕਰਨੇ ਪੈਣਗੇ।
ਹਮ, ਬਿਲਕੁਲ, ਬਿਲਕੁਲ।
ਠੀਕ ਹੈ, ਹੋਰ ਦੱਸੋ?
ਬਸ ਵਧੀਆ ਜੀ।
ਘਰ ਪਰਿਵਾਰ ਸਭ ਕਿਵੇਂ?
ਬਸ ਸਭ ਵਧੀਆ ਚੜ੍ਹਦੀ ਕਲਾ ਹੈਗਾ, ਤੁਸੀਂ ਦੱਸੋ?
ਬਸ ਠੀਕ ਹੈ, ਫੇਰ ਪਾਰਟ ਟਾਈਮ ਜੋਬ-ਜੂਬ ਕੁਛ ਨੀ ਕਰ ਰਹੇ ਨਾਲ।
ਉਹ, ਬਸ ਹਜੇ - ਕੀਤੀ ਸੀ, ਪਿੱਛੇ ਜਿਹੜਾ ਛੁੱਟੀਆਂ ਪਈਆਂ ਨੇ, ਜੂਨ ਦੀ ਮੈਂ ਚਲੋ ਘਰ ਬਹਿ ਆਉਣੇ ਆਂ, ਮਹੀਨਾ-
ਹਾਂਜੀ। ਚਲੋ ਠੀਕ ਹੈ, ਭਾਜੀ ਹੈਨਾ ਫੇਰ, ਓਕੇ ਜੀ।
ਓਕੇ।